ਜੀ, ਸਤਿ ਸ੍ਰੀ ਆਕਾਲ।
ਹਾਂਜੀ, ਸਤਿ ਸ੍ਰੀ ਅਕਾਲ, ਵੀਰੇ।
ਹਾਂਜੀ।
ਹੋਰ ਕੀ, ਹਾਲ ਚਾਲ ਨੇ ਤੁਹਾਡੇ?
ਮੈਂ ਵਧੀਆ ਹੈਗਾ, ਤੁਸੀਂ ਦੱਸੋ?
ਹਾਂਜੀ ਵੀਰੇ, ਮੈਂ ਵੀ ਬਹੁਤ ਵਧੀਆ, ਹੋਰ ਕੀ ਚੱਲਦਾ ਪਿਆ ਅੱਜ- ਕੱਲ੍ਹ?
ਬਸ ਸਕੂਲ ਦਾ ਟਾਈਮ, ਮਤਲਬ ਕਿ, ਸਕੂਲ ਖੁੱਲ੍ਹੇ ਸੀਗੇ ਬਸ ਉੱਥੇ ਹੀ ਜਾ ਰਹੇ ਹੈਗੇ ਹੁਣ।
ਅੱਛਾ -ਅੱਛਾ, ਚਲੋ ਬਹੁਤ ਵਧੀਆ ਹੁਣ ਤੇ ਵੈਸੇ ਵੀ ਛੁੱਟੀਆਂ ਹੁਣ ਮੁੱਕੀਆਂ ਨੇ ਤੇ ਹੁਣ ਤੁਸੀਂ। ਸਕੂਲ ਜਾਣਾ ਹੋਏਗਾ।
ਹਾਂਜੀ -ਹਾਂਜੀ, ਮੈਂ ਇਲੈਵਨਥ ਵਿਚ ਆ ਗਿਆ।
ਅੱਛਾ, ਇਲੈਨਵਥ ਚ ਆ ਗਏ ਚਲੋ, ਇਹ ਤੇ ਬੜੀ ਚੰਗੀ ਗੱਲ ਹੈ, ਤੇ ਇਲੈਵਨਥ ਚ ਕੀ ਲਿਆ ਤੁਸੀਂ?
ਮੈਂ ਅ ਕੋਮਰਸ ਲਿਤੀ ਸੀਗੀ, ਇਲੈਵਨਥ ਵਿੱਚ।
ਅੱਛਾ, ਬਸ ਤੇ ਬਹੁਤ ਵਧੀਆ, ਫਿਰ ਤੇ ਅਕਾਊਂਟ ਬਿਜਨਸ, ਇਕਨੋਮਿਕਸ। ਸਾਰੇ ਸਬਜੈਕਟ, ਤੁਸੀਂ ਵਾਹ ਵੀ ਵਾਹ ਕਰ ਲੈਂਦੇ ਹੋਗੇ?
ਹਾਂਜੀ- ਹਾਂਜੀ।
ਪਤਾ ਕੀ, ਸ਼ੁਰੂ- ਸ਼ੁਰੂ ਚ ਤੇ ਬੜੀ ਦਿੱਕਤ ਆਉਂਦੀ ਹੈਗੀ ਹੈ ਅਕਾਉਂਟਸ ਬਿਜਨਸ, ਕਾਮਰਸ। ਚ, ਕਿਉਂਕਿ ਤੁਹਾਨੂੰ ਪਤਾ। ਤੇ ਅਸੀਂ ਬੇਸਿਕ ਸਬਜੈਕਟ ਪੜ੍ਹੇ ਹੁੰਦੇ ਨੇ, ਜਿਵੇਂ ਕਿ ਮੈਥ, ਅੰਗਰੇਜ਼ੀ, ਗਣਿਤ। ਵਿਗਿਆਨ, ਸਮਾਜਿਕ ਇਹ ਸਭ ਪੜੇ ਹੁੰਦੇ ਨੇ, ਲੇਕਿਨ ਆਪਾਂ ਗਿਆਰਵੀਂ। ਆ ਕੇ ਸਾਨੂੰ ਫਿਰ ਇੱਕ ਅੱਧਾ ਸਟਰੀਮ ਚੂਜ ਕਰਨੀ ਪੈਂਦੀ ਹੈ, ਆਪਣੀ ਚੁਣਨੀ ਪੈਂਦੀ ਹੈ। ਤੇ ਫਿਰ ਹੁਣ ਜਿਵੇਂ ਕਿ ਤੁਹਾਡੇ ਅਕਾਊਂਟਸ ਚ ਵੈਸੇ, ਮੈਂ ਤੁਹਾਨੂੰ ਦੱਸਣੀ ਆ ਬੜੀ। ਅਕਾਊਂਟ ਚ ਜਿਵੇਂ ਆ ਜਾਂਦਾ ਸਾਡੇ ਕੋਲ। ਅਹ ਜਿਵੇਂ, ਐਂਟਰੀਆਂ ਕਰਨੀਆਂ। ਹਨਾ, ਖਾਤੇ ਬਣਾਣੇ ਅਲੱਗ- ਅਲੱਗ ਤਰ੍ਹਾਂ ਦੇ, ਬਿਜਨਸ ਤੇ ਤੁਹਾਨੂੰ ਸਭ। ਸਾਰੇ ਬਿਜ਼ਨਸ ਜਾਣਕਾਰੀ ਦੇਣਗੇ, ਕਿ ਕੰਪਨੀ ਕੀ ਹੈ? ਪਾਰਟਨਰਸ਼ਿਪ ਕੀ ਹੈ? ਫਿਰ ਆ ਜਾਂਦਾ, ਇਕਨੋਮਿਕਸ। ਇਕਨੋਮਿਕਸ ਦੇਖੋ ਬੜੀ ਹੀ ਜ਼ਰੂਰੀ ਹੈਗੀ। ਤੁਹਾਨੂੰ ਪਤਾ ਦੇਸ਼ ਚ ਕੀ ਚੱਲਦਾ ਪਿਆ ਵ ਹਰ। ਚਲ ਬਜਟ ਬਣ ਕੇ ਤਿਆਰ ਹੁੰਦਾ ਹੈ ਤੇ ਤੇਰੇ ਲਈ ਇਕਨੋਮਿਕਸ ਅਗਰ ਤੁਸੀਂ ਪੜ੍ਹ ਲਈ ਚੰਗੀ ਤਰ੍ਹਾਂ ਤੇ ਬੜਾ ਫਾਇਦਾ ਧਨ ਦਾ ਬੰਦਾ ਨਾ ਬਜਟ ਵੇਖੇ ਨਾ ਕ ਫਰਵਰੀ ਚ ਬਜਟ ਕੱਢਦੀ ਹੈ ਸਰਕਾਰ।
ਹਾਂਜੀ ਹਾਂਜੀ। ਹਾਂਜੀ ਹਾਂਜੀ ਇਹ ਤਾਂ ਹੈਗਾ।
ਹਾਂਜੀ, ਹੋਰ ਵੈਸੇ ਸਭ ਸਮਝ ਆ ਰਿਹਾ, ਵੈਸੇ ਹੋਰ ਤੁਹਾਡੀ ਹਿੰਦੀ, ਅੰਗਰੇਜ਼ੀ ਵੀ ਹੋਣੇ ਨੇ ਨਾਲ।
ਜੀ, ਹਾਂਜੀ ਸਾਰਾ ਹੈਗਾ, ਤੇ ਮੈਂ ਟਿਊਸ਼ਨ ਲੱਗਣੀ ਸੀਗੀ ਤੁਸੀਂ ਦੱਸ ਸਕਦੇ ਹੋ, ਕੋਈ ਟਿਉਸ਼ਨ ਵਾਸਤੇ ਮੈਡਮ।
ਟਿਊਸ਼ਨ ਤੇ ਵੈਸੇ ਵੀਰੇ ਮੈਂ ਆਪ ਹੀ ਸ਼ੁਰੂ ਕਰਨ ਲੱਗੀ ਹਾਂ, ਪੜ੍ਹਾਨ ਦੀ। ਕਿਉਂਕਿ ਮੈਂ ਆਪ ਹੀ ਤੁਹਾਨੂੰ ਪਤਾ ਕੋਮਰਸ ਦੀ ਹੈਗੀ ਹਾਂ, ਪਹਿਲੇ ਮੈਂ ਪੜ੍ਹਾਉਂਦੀ ਸੀ, ਵਿੱਚ ਬਸ ਬੱਚਿਆਂ ਕਰਕੇ ਛੱਡ ਤਾ ਸੀ। ਤੇ ਹੁਣ, ਮੈਂ ਆਪ ਹੀ ਪੜ੍ਹਾਣਾ ਸ਼ੁਰੂ ਕਰਨਾ ਤੇ ਤੁਸੀਂ ਹਾਂਜੀ -ਹਾਂਜੀ, ਤੁਸੀਂ ਆ ਜਾਣਾ ਤੇ ਮੈਂ ਤੁਹਾਨੂੰ ਟਾਈਮ ਦੱਸ ਦਾਂਗੀ।
ਹਾਂਜੀ- ਹਾਂਜੀ, ਕੋਈ ਨੀ ਮੈਂ ਆ ਜਾਂਗਾ, ਤੁਸੀਂ ਟਾਈਮ ਦੱਸ ਦੇਣਾ
ਹਾਂਜੀ, ਵੈਸੇ ਤੇ ਮੈਂ ਨਾ ਚਾਰ ਤੋਂ ਛੇ ਪੜ੍ਹਾਣੀ ਹਾਂ, ਤੇ ਸਬਜੈਕਟ ਤੇ ਤੁਸੀਂ ਦੱਸ ਦੇਣਾ, ਵੈਸੇ ਮੇਰੇ ਕੋਲ ਜੋ ਬੱਚੇ ਹੁਣ ਮੈਂ ਹੁਣ ਮੈਂ ਪੰਜ ਸਾਲਾਂ ਬਾਅਦ ਫਿਰ ਤੋਂ ਸ਼ੁਰੂ ਕੀਤਾ ਪੜ੍ਹਾਣਾ ਨਹੀਂ ਤਾਂ ਮੈਂ ਅਨਮੈਰਿਡ ਹੈਗੀ ਨਾ ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀ ਤਾਂ ਮੈਂ ਪੜ੍ਹਾਦੀ ਸੀ ਤੇ ਹੁਣ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਬੱਚਿਆਂ ਅੱਛੇ ਛੋਟਾ ਸੀ ਬੱਚਾ ਤੇ ਫਿਰ ਟੈਮ ਜਿਹਾ ਨੀ ਲੱਗਦਾ ਸੀ ਤੇ ਉਹਦੇ ਵੱਲ ਵੀ ਪੂਰਾ ਧਿਆਨ ਰੱਖਣਾ ਪੈਂਦਾ। ਹੈਨਾ ਤੇ ਹੁਣ ਬਸ ਫਿਰ ਮੈਂ ਸ਼ੁਰੂ ਘਰ ਛੱਡਿਆ ਤੇ ਮੇਰਾ ਇੱਕ ਬੈਚ ਵੀ ਤਿਆਰ ਹੋ ਗਿਆ ਤੇ ਉਹਦੇ ਚ ਕੁੜੀਆਂ ਮੁੰਡੇ ਸਾਰੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਚਾਰ ਤੋਂ ਛੇ ਵਜੇ ਟਾਈਮ ਸਹੀ ਰਹੇਗਾ ਕਿਉਂਕਿ ਤਿੰਨ ਕੁਨ ਵਜੇ ਬੱਚਿਆਂ ਦੀ ਛੁੱਟੀ ਛੁਟੀ ਹੁੰਦੀ ਹੈ ਸਕੂਲ ਤੋਂ
ਹਾਂਜੀ -ਹਾਂਜੀ ਇਹ ਤਾਂ ਹੈਗਾ ਬਿਲਕੁਲ
ਤਾਂ ਕਰਕੇ ਬਾਕੀ ਉਹ ਸਭ ਮੇਨ ਸਬਜੈਕਟ ਤੇ ਉਹਨਾਂ ਲਈ ਇਕਨੋਮਿਕਸ ਤੇ ਅਕਾਊਂਟ ਹੀ ਰੱਖੇ ਨੇ।
ਹਾਂਜੀ ਹਾਂਜੀ।
ਬਾਕੀ ਤੁਸੀਂ ਦੱਸਦੇ ਨਾ ਤੁਹਾਡਾ ਕਿਹੜਾ ਸਬਜੈਕਟ ਹੈਗਾ ਉਸ ਹਿਸਾਬ ਨਾਲ ਮੈਂ ਟਾਈਮ ਐਡਜਸਟ ਕਰ ਦਾਂਗੀ।
ਜਾਂ ਜ਼ਿਆਦਾ ਤਾਂ ਮੈਥ ਹੀ ਚ ਹੁੰਦਾ ਹੈਗਾ।
ਅੱਛਾ ਤੁਸੀਂ ਇਕਨੋਮਿਕਸ ਨਹੀਂ ਲਿਤੀ ਮੈਥ ਲਿੱਤਾ।
ਹਾਂਜੀ -ਹਾਂਜੀ
ਅੱਛਾ -ਅੱਛਾ ਕੋਾਮਰਸ ਵਿਦ ਮੈਥ ਲੈ ਲਿਆ ਤੁਸੀਂ
ਹਾਂਜੀ -ਹਾਂਜੀ
ਚਲੋ ਫਿਰ ਇਹ ਤੇ ਬੜਾ ਚੰਗਾ ਕੀਤਾ ਤੁਹਾਨੂੰ ਪਤਾ ਜੋ ਗਿਆਰਵੀਂ ਦਾ ਮੈਥ ਹੈਗਾ ਉਹ ਬੜਾ ਹੀ ਡਿਫਰੈਂਟ ਹੈਗਾ ਇਹਦੇ ਤੋਂ ਅਹ ਦਸਵੀਂ ਦੇ ਮੈਥ ਤੋਂ ਬੜਾ ਹੀ ਅਲੱਗ ਹੈਗਾ
ਹਾਂਜੀ ਹੁਣ ਤਾਂ ਬਸ ਟੈਸਟ ਹੀ ਚੱਲਦੇ ਸੀਗੇ ਸਕੂਲੇ ਗਏ ਸੀਗਾ ਮੈਂ ਤੇ ਮੈਡਮ ਕਹਿੰਦੀ ਸੀ ਚਲੋ ਕੱਲ ਟੈਸਟ ਲਾਗੇ ਤੁਹਾਡਾ
ਅੱਛਾ -ਅੱਛਾ ਹਾਂਜੀ। ਛੁੱਟੀਆਂ ਤੋਂ ਬਾਅਦ ਤੇ ਟੈਸਟ ਹੀ ਲੈਂਦੀਆਂ ਨੇ ਟੀਚਰਾਂ ਕਿਉਂਕਿ ਉਹ ਵੀ ਤੇ ਵੇਖ ਆਂ ਬੱਚਾ ਕੀ ਪੜ੍ਹ ਕੇ ਮਹੀਨੇ ਖੰਣ ਪਰ ਹੁਣ ਤੇ ਮੇਰੇ ਖਿਆਲ ਗਿਆਰਵੀਂ ਦਾ ਤੇ ਤੁਹਾਨੂੰ ਸਾਰਾ ਪੈ ਪੁਰਾਣਾ ਰਿਵਾਈਜ਼ ਕਰਾਏਗੇ ਕਿਉਂਕਿ ਪਹਿਲੇ ਤੁਹਾਡਾ ਰਿਜਲਟ ਹੀ ਮਈ ਚ ਆਇਆ ਡੈਮੋ ਕਲਾਸਿਸ ਲੱਗਦੀਆਂ ਰਹੀਆਂ ਹੋਣੀਆਂ ਨੇ ਹੈਨਾ
ਹਾਂਜੀ- ਹਾਂਜੀ
ਕਿਉਂਕਿ ਬੱਚਾ ਫੇਿਰ ਕਈ ਵਾਰ ਤੇ ਡਿਸਾਈਡ ਹੀ ਨਹੀਂ ਕਰ ਪਾਉਂਦਾ ਨਾ ਕਿ ਮੈਂ ਲੈਣੀ ਆਰਟਸ ਲੈਣੀ, ਕਾਮਰਸ ਲੈਣੀ ਕਈ ਵਾਰ ਕਿਸੇ ਨੂੰ ਕਾਮਰਸ ਸਮਝ ਨੀ ਆਉਂਦੀ ਤੇ ਫੇਰ ਉਹਦੀ ਚੇਂਜ ਵੀ ਕਰ ਸਕਦਾ ਕਿ ਆਰਟਸ ਚ ਆ ਜਾਂਦਾ ਕਈ ਨੋਨ ਮੈਡੀਕਲ ਲੈਂਦੇ ਨੇ ਦੋ ਦਿਨ ਫੇਿਰ ਉਹ ਨੀ ਸਮਝ ਆਉਂਦੀ ਤ ਕਾਮਰਸ ਚ ਆ ਜਾਂਦੇ ਨੇ ਹਾਂਜੀ
ਪਰੇਸ਼ਾਨ ਹੋ ਜਾਂਦਾ ਹੈਗਾ ਕਿ ਕੀ ਲਈਏ ਕੋਮਰਸ ਲਈਏ ਆਰਟਸ ਲਈਏ-
ਹਾਂਜੀ ਪਰੇਸ਼ਾਨ ਹੋਣ ਵਾਲੀ ਤੇ ਦੇਖੋ ਵੀਰੇ ਕੋਈ ਗੱਲ ਨੀ ਹੈਗੀ ਬੰਦੇ ਦਾ ਆਪਣਾ ਆਪਣਾ ਇੰਟਰਸਟ ਹੈਗਾ
ਹਾਂਜੀ -ਹਾਂਜੀ
ਹਨਾ? ਤੁਹਾਡਾ ਇੰਟਰਸਟ ਜਿਸ ਸਾਈਡ ਹੇ ਤੁਸੀਂ ਉਹੀ ਲੋ ਰੋ। ਮੈਂ ਸੁਣਿਆ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਤੇ ਸਾਡੀ ਕਲਾਸ ਇੱਕ ਬੱਚਾ ਕਹਿੰਦਾ ਸੀ ਹਾਂ ਵੀ ਨੋਨ ਮੈਡੀਕਲ ਸਾਡੇ ਤੋਂ ਹੋਣੀ ਨੀ ਤੇ ਆਰਟਸ ਬੜਾ ਨੀਵਾ ਹੋ ਗਿਆ ਇਸ ਲਈ ਅਸੀਂ ਕਾਮਰਸ ਲੈ ਲਈ ਮੈਂ ਕਿ ਨਹੀਂ ਨਹੀਂ ਆਰਟਸ ਵਾਲੇ ਬੰਦੇ ਵੀ ਦੇਖੋ। ਕਰ ਕਰਕੇ ਅੱਜ ਆਈ ਏ ਐਸ ਆਈ ਪੀ ਐਸ ਕਿੰਨੀ- ਕਿੰਨੀ ਵੱਡੀਆਂ- ਵੱਡੀਆਂ ਪੋਸਟਾਂ ਤੇ ਬੈਠੇ ਨੇ। ਮੈਂ ਕਿਹਾ ਐਂ ਨਹੀਂ ਕੋਈ ਉੱਤੀ ਜਾਂ ਨੀਵੀਂ ਨਹੀਂ ਹੁੰਦੀ ਇਹ ਤਾਂ ਸਾਡੀ ਸੋਚ ਹੈਗੀ ਹੈ ਸਟਰੀਮ ਸਾਰੀ ਇਕੁਲ ਹੈਗੀ ਹੈ ਬਸ ਆਪਣਾ ਇੰਟਰਸਟ ਦੇਖੋ ਕਿ ਤੁਹਾਡਾ ਇੰਟਰਸਟ ਕਿਹੜੇ ਚੀਜ਼ ਤੇ ਕਿਹੜੇ ਸਬਜੈਕਟ ਤੇ ਅਕੋਰਡਿੰਗ ਲੋਓ ਕਈ ਬੱਚਿਆਂ ਨੂੰ ਸਾਇੰਸ ਤੇ ਬਸ ਨਹੀਂ ਹੁੰਦਾ। ਹੁੰਦਾ ਹੀ ਨੀ। ਹੈਨਾ ਉਹਨਾਂ ਦਾ ਮਤਲਬ ਇੰਟਰਸਟ ਮ ਬੇਸਿਕ ਸਬਜੈਕਟ ਅਸੀਂ ਪੜ੍ਹ ਰਹੇ ਹਾਂ ਲੇਕਿਨ ਉਹਨਾਂ ਦਾ ਉਸ ਤਰੀਕੇ ਇਕ ਤਰ੍ਹਾਂ ਦਾ ਸਬਜੈਕਟ ਦਾ ਇੰਟਰਸਟ ਨਹੀਂ ਬਣ ਪਾਉਂਦਾ ਤੇ ਉਹਨਾਂ ਦੇ ਅਗਰ ਵਧੀਆ ਪਰਸੈਂਟ ਜਾਂਦੇ ਨੇ ਟੈਂਥ ਵਿਚ ਤੇ ਕਿਸੇ ਦੇ ਵੇਖੋ ਵੇਖੀ ਟੀਚਰਸ ਦੇ ਕਹਿਣ ਤੇ ਜਾਂ ਪੇਰੈਂਟਸ ਦੇ ਕਹਿਣ ਤੇ ਫਿਰ ਉਹ ਨੋਨ ਮੈਡੀਕਲ ਯ ਮੈਡੀ ਜਿਵੇਂ ਜਿਵੇਂ ਸਬਜੈਕਟ ਲੈ ਲੈਂਦੇ ਨੇ। ਔਰ ਇਹਂ ਤੇ ਮੈਡੀਕਲ ਤੇ ਪੂਰਾ ਮੈਥ ਦੇ ਉੱਤੇ ਔਰ ਸਾਇੰਸ ਉੱਤੇ ਡਿਪੈਂਡ ਹੈਗਾ ਤੇ ਫੇਰ ਉਹ ਚੱਲਦਾ ਨੀ ਫੇਰ ਉਹ ਬੱਚਾ ਬਾਦ 'ਚ ਬਾਦ 'ਚ ਬੜਾ ਪਰੇਸ਼ਾਨ ਹੁੰਦਾ ਅੱਗੇ ਜਾ ਕੇ ਮੇਰੀ ਸਹੇਲੀਆਂ ਸੀ ਤੇ ਕੀ ਕਹਿੰਦੇ ਨੇ ਉਹਨਾਂ ਨੇ ਕਾਮਰਸ ਕੀਤੀ। ਤੇ ਬਾਦ 'ਚ ਉਹਨਾਂ ਨੇ ਬੀ ਸੀ ਏ ਲੈ ਲਈ ਬੀ ਸੀਏ ਕੰਪਿਊਟਰ ਐਪਲੀਕੇਸ਼ਨ ਸੀ। ਉਹਨਾਂ ਨੇ ਬਸ ਉਹ ਦਾ ਇੰਟਰਸਟ ਬਿਲਕੁਲ ਹੀ ਨਹੀਂ ਸੀ। ਤੇ ਉਹ ਇੰਟਰਸਟ ਬਣਿਆ ਵੀ ਨੀ ਤਿੰਨ ਸਾਲ, ਉਹਨੇ ਲੈ ਲਈ ਤੁਸੀਂ ਮੰਨੋਗੇ ਨ ਵੀਰੇ ਉਹਦੀ ਰੀ ਆ ਗਈ। ਉਹਥੇ ਅਟਕੀ ਰਹੀ ਬੜੀ ਮੁਸ਼ਕਿਲ ਉਹਨੇ ਮੈਂ ਕਹਿੰਨੀ ਹ ਉਹਦੀ ਬੀ ਸੀ ਏ ਹੋਈ। ਤੇ ਉਹ ਕਦੇ ਕੁਛ- ਕੁੱਛ ਉਹਨੂੰ ਸਮਝ ਤਾਂ ਵੀ ਨਾ ਆਏ ਕਹਿੰਦੀ ਕਿਉਂਕਿ ਯਾਰ ਮੇਰਾ ਇੰਟਰਸਟ ਅਸੀ ਵੀ ਬਣ ਪਏ ਇੰਨੇ ਸਾਲਾਂ ਤੋਂ ਮੇਰਾ ਇੰਟਰਸਟ ਹੀ ਬਿਜਨਸ ਵਾਲੀ ਲਾਈਨ 'ਚ ਹੈਗਾ ਸੀ ਮੇਰਾ ਤੇ ਇੰਟਰਸਟ ਉਸੇ ਸਬਜੈਕਟਾਂ 'ਚ ਹੈਗਾ ਸੀ ਤੇ ਮੈਂ ਕਿਹਾ ਫਿਰ ਤੇਰੀ ਗਲਤੀ ਸੀ ਨਾ ਤੂੰ ਉਹਦੇ ਹੁਣ ਹਰ ਮਤਲਬ ਅਸੀਂ ਸਕੋਪ ਤੇ ਵੇਖ ਲੈਂਣੇ ਹਾਂ ਵੀ ਇਹ ਜਗ੍ਹਾ ਦਾ ਬੜਾ ਸਕੋਪ ਇਸ ਲਾਈਨ ਦਾ ਇਸ ਕੋਰਸ ਦਾ ਲੇਕਿਨ ਇਹ ਵੀ ਤਾ ਦੇਖ ਕਿਉਂਕਿ ਸਾਡਾ ਇੰਟਰਸਟ ਹੈ ਅਸੀਂ ਕਰ ਪਾਵਾਂਗੇ।
ਹਾਂਜੀ- ਹਾਂਜੀ ਕਈ ਬੰਦਿਆਂ ਦਾ ਇੰਟਰਸਟ ਨਹੀਂ ਹੁੰਦਾ ਨਾ ਉਸ ਚੀਜ਼ ਚਲੇ ਜਾਂਦੇ ਹੈਗੇ ਆ। ਕਿ ਹਾਂ ਮੈਂ ਕਰ ਲਾਂਗਾ ਫਿਰ ਉਹਨਾਂ ਕੋਲ ਹੁੰਦ ਨਹੀਂ ਹੈਗੀ ਉਹ ਚੀਜ਼ ਫੇਰ ਉਹ ਚੀਜ਼ ਉਹਨਾਂ ਕੋਲ ਹੋ ਪਾਉਂਦੀ ਨੀ ਹੈਗੀ ਫੇਰ ਲਾਸਟ ਜਾ ਕੇ ਪਛਤਾਉਂਦੇ ਹੈਗੇ ਆ।
ਹਾਂ ਸਹੀ ਗੱਲ ਏ ਇਸ ਤੋਂ ਵਧੀਆ ਆਪਣਾ ਮਨ ਦਾ ਚੂਜ ਕਰੋ ਕਈ ਬੱਚੇ ਅੱਜ ਦੇ ਟਮ ਫੋਟੋਗ੍ਰਾਫੀ ਵਗ਼ੈਰਾ ਬੜਾ ਇੰਟਰਸਟ ਰੱਖਦੇ ਨੇ ਵੀਡੀਓ ਕਰੈਕਟਰ ਬਣਨਾ ਚਾਹੁੰਦੇ ਨੇ। ਅੱਜ ਕੱਲ ਤੇ ਤੁਹਾਨੂੰ ਪਤਾ ਔਨਲਾਈਨ ਹਜ਼ਾਰੋ ਕੋਰਸ ਹੈਗੇ ਨੇ ਤੇ ਉਸ ਹਿਸਾਬ ਨਾਲ ਤੇ ਬੱਚੇ ਨੂੰ ਫਿਰ ਆਰਟਸ ਵੇਗਾ ਸਬਜੈਕਟ ਲੈ ਕੇ ਕਰਨਾ ਚਾਹੀਦਾ ਹੁਣ ਜਿਨੇ ਆਈ ਐਸ ਕਰਨੀ ਆਈ ਐਸ ਕਰਨੀ ਕੋਈ ਸੌਖੀ ਪਈ। ਕਿੰਨਾ ਔਖਾ ਹੈਗਾ ਆਈ ਏ ਐੱਸ ਕਰਨਾ ਕਿੰਨੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ। ਪਰ ਬੱਚੇ ਤਾਂਹੀ ਤੇ ਕੀ ਕਰਦ ਆਰਟਸ ਲੈ ਲੈਂਦੇ ਨੇ ਆਰਟਸ ਵਿੱਚ ਦੇਖੋ ਆਰਟਸ ਦਾ ਸਬਜੈਕਟ ਵੀ ਇੱਕ ਗੱਲ ਕਵਾਂ। ਆਸਾਨ ਨਹੀਂ ਹੈਗੇ ਨੇ ਨਹੀਂ ਪੜ੍ਹਨਾ ਤੇ ਪੈਂਦਾ ਉਹਨਾ 'ਚ ਵੀ ਹਨਾ ਉਹਦੇ ਵਿੱਚ ਵੀ ਇਕਨੋਮਿਕਸ ਆਂਦੀ। ਹਾਂਜੀ ਕਰਨਾ ਤਾਂ ਪੈਂਦਾ ਬਸ ਇਹ ਹੈ ਕਿ ਤੁਹਾਡਾ ਇੰਟਰਸਟ ਤੁਸੀਂ ਵਧੀਆ ਕਰਾਓ ਉਸ ਚੀਜ਼ ਨੂੰ ਗੇਨ ਕਰ ਪਾ ਰਹੇ ਹੋ ਨਹੀਂ ਤਾਂ ਬੇਸਿਕ ਨੌਲੇਜ ਤੇ ਸਾਨੂੰ ਹਰ ਚੀਜ਼ ਦੀ ਹੈ ਹਰ ਵਿਸ਼ਯ ਦੀ
ਹਾਂਜੀ -ਹਾਂਜੀ ਇਹ ਤਾਂ ਹੈਗਾ।
ਹਾਂਜੀ ਹੋਰ ਤੁਸੀਂ ਸੁਣਾਓ ਬਸ ਮੈਂ ਤੇ ਇਹੀ ਕਹਾਂਗੀ ਕਿ ਨਾ ਤੁਸੀਂ ਹਾਂਜੀ ਬਹੁਤ ਵਧੀਆ ਮੈਂ ਤੇ ਤੁਹਾਨੂੰ ਇਹੀ ਕਵਾਂਗੀ ਆਪਣੇ ਇੰਟਰਸਟ ਅਕੋਰਡਿੰਗ ਚੱਲਣਾ। ਸਗੋਂ ਅਗਰ ਤੁਹਾਡਾ ਇੰਟਰਸਟ ਏ ਨਾ ਕਈ ਬੱਚਿਆਂ ਦਾ ਇੰਨਾ ਵਧੀਆ ਇੰਟਰਸਟ ਹੁੰਦਾ ਨਾ ਅਕਾਊਟ 'ਚ ਪੁੱਛੋ ਨਾ। ਕਿੰਨਾ ਇੰਟਰਸਟ ਹੁੰਦਾ ਪਲੱਸ ਵਨ ਦੇ ਬੱਚ ਪਲੱਸ ਵਨ ਦੀ ਮਤਲਬ ਕਲਾਸ ਵਿੱਚ ਵੀ ਉਹ ਬੱਚਿਆਂ ਨੂੰ ਪਲੱਸ ਟੂ ਵਰਗੀ ਨੋਲੇਜ ਹੁੰਦੀ ਹੈ ਮੈਂ ਵੇਖ ਖੇ ਨੇ ਵਸੇ ਬੱਚੇ ਵੀ ਆਪਣੇ ਜਦੋਂ ਮੈਂ ਪੜ੍ਹਾਉਦੀ ਸੀ ਤਾਂ ਮੈਂ ਤੇ ਵੈਸੇ ਵੀ ਵੱਡੀ ਕਲਾਸਾਂ ਨੂੰ ਪੜਾਂਦੀ ਸੀ ਤੇ ਮੈਂ ਵੇਖ ਹੁੰਦੀ ਸੀ ਕਈ ਬੱਚੇ ਬੜਾ ਵਧੀਆ ਕਰਦੇ ਸੀ।
ਹਾਂਜੀ -ਹਾਂਜੀ ਇਹ ਤਾਂ ਹੈ ਤਾਂ। ਬਸ ਜਿੰਨਾ ਬੱਚਿਆਂ ਦਾ ਦਿਮਾਗ ਜਿਆਦਾ ਤੇਜ਼ ਚੱਲਦਾ ਹੈਗਾ ਨਾ ਤੇ ਬਸ ਕਰ ਲੈਂਦੇ ਹੈਗੇ ਆ।
ਗੱਲ ਹੈ ਇਹਦੇ 'ਚ ਬਿਜਨਸ ਵਿੱਚ ਕੀ ਦੱਸਿਆ ਬਿਜਨਸ ਵਿੱਚ ਤੁਹਾਨੂੰ ਇਹੀ ਦੱਸਿਆ ਹੈ ਕਿ ਅਸੀਂ ਦੋ ਤਰ੍ਹਾਂ ਦੀ ਇਹਦੇ ਚ ਐਕਟੀਵਿਟੀ ਕਰਨੇ ਹੈਗੇ ਆ। ਇੱਕ ਅਸੀਂ ਉਹ ਐਕਟੀਵਿਟੀਗੀ ਜੋ, ਪੈਸਾ ਕਮਾਉਣ ਲਈ ਕਰਨੀ। ਉਹ ਜੋ ਅਸੀਂ ਪੈਸਾ ਕਮਾਨ ਲਈ ਨਹੀਂ ਕਰਦੇ। ਜੋ ਐਕਟੀਵਿਟੀ ਅਸੀਂ ਪੈਸਾ ਕਮਾਉਣ ਲਈ ਨਹੀਂ ਕਰਦੇ ਓ ਕੀ ਤੇ ਸਮਾਜ ਸੇਵਾ ਹੈ ਨਾ, ਉਹਨੂੰ ਅਸੀਂ ਆਪਣੀ ਬਿਜਨਸ ਚ ਨ ਗਿਣ ਸਕਦੇ ਹੁਣ ਅਸੀਂ ਕਿਸੇ ਨੂੰ ਚੈਰਿਟੀ ਦਿੱਤੀ, ਕਿਸੇ ਨੂੰ ਦਾਨ ਦਿੱਤਾ। ਹਨਾ ਕਿਸੇ ਸਕੂਲ ਚ ਸਕੋਲਰਸ਼ਿਪ ਦਿੱਤੀ, ਉਹ ਅਸੀਂ ਪ੍ਰੋਫਿਟ ਲਈ ਥੋੜ੍ਹੀ ਕੀਤਾ। ਉਹ ਅਸੀਂ ਲਾਭ ਕਮਾਨ ਲਈ ਥੋੜ੍ਹੀ ਕੀਤਾ ਤੇ ਫੇਿਰ ਉਹ ਕੀ ਹੋਏਗਾ। ਉਹ ਤੇ ਬਿਜਨਸ ਨਹੀਂੀ ਕਹਿ ਸਕਦੇ ਉਹਨੂੰ?
ਬਸ ਏਹੀ ਚੀਜ਼ਾਂ ਬਸ ਅਗਰ ਆਪਣਾ ਇੰਟਰਸਟ ਹੋ ਨਾ ਤਾਂ ਤੁਸੀਂ ਆਸਾਨ ਤੋਂ ਆਸਾਨ ਲੈਂਗੁਏਜ ਵਿੱਚ ਉਹਨੂੰ ਪੜ੍ਹਾ ਸਕ
ਹਾਂਜੀ-ਹਾਂਜੀ ਇਹ ਤਾਂ ਗੱਲ ਸਹੀ ਐ ਜੀ।
ਹਾਂਜੀ ਹੁਣ ਐ ਹਰ ਤਰ੍ਹਾਂ ਦਾ ਹੈ ਹੁਣ ਤੁਸੀਂ ਪੜ੍ਹਿਆ ਹੋਣਾ ਆਪਣੀ ਪਲੱਸ-ਵਨ ਦੀ ਕਿਤਾਬ ਵਿੱਚ ਤੁਸੀਂ ਗਿਆਰਵੀਂ 'ਚ ਪੜ੍ਹਿਆ ਈ ਹੋਣਾ। ਕਿ ਤਿੰਨ ਤਰ੍ਹਾਂ ਦੇ ਹੈਗਾ ਇੱਕ ਤੇ ਹੈਗਾ ਸਾਡਾ ਵਿਵਸਾਏ ਹੈਗਾ। ਇੱਕ ਸਾਡਾ ਪੇਸ਼ਾ ਹੈਗਾ ਇੱਕ ਸਾਡਾ ਰੁਜ਼ਗਾਰ ਹੈਗਾ ਉਹੀ ਵਿਵਸਾਏ ਹੋ ਗਿਆ, ਜਿਹਦੇ ਚ ਅਸੀਂ ਚੀਜ਼ ਨੂੰ ਬਣਾ ਕੇ, ਵੇਚ ਰਹੇ ਆ ਕਿਸ ਲਈ ਵੇਚ ਪੁੱਛ ਦੇ ਵਾਂ, ਪੈਸਾ ਕਮਾਉਣ ਨੂੰ। ਪ੍ਰੋਫਿਟ ਕਮਾਉਣ ਲਈ, ਹਨਾ, ਲਾਭ ਕਮਾਉਣ ਲਈ, ਤੇ ਦੂਜੇ ਨੰਬਰ ਚ ਆ ਗਿਆ ਪੇਸ਼ਾ-ਪੇਸ਼ਾ ਕਿੱਥੇ ਹੋ ਗਿਆ ਜਿੱਥੇ ਅਸੀਂ ਕਿਸੇ ਦੇ ਅੰਡਰ ਇੱਕ, ਡਿਗਰੀ ਲੈ ਰਹੇ ਆ। ਇੱਕ ਸਪੈਸ਼ਲਿਸਟ ਚੀਜ਼ ਵਿੱਚ ਹਨਾ।
ਅੱਛਾਾਂ ਜੀ।
ਤੇ ਰੁਜ਼ਗਾਰ ਕੀ ਹੋ ਗਿਆ ਜਿਸਥ ਅਸੀਂ ਕਿਸੇ ਦੇ ਅੰਡਰ ਕੰਮ ਕਰਦੇ ਵੇ। ਹਨਾ ਜਿੱਥੇ ਉਹਦੇ ਬਦਲੇ ਸਾਨੂੰ ਸੈਲਰੀ ਮਿਲੇਗੀ।
ਹਾਂਜੀ-ਹਾਂਜੀ। ਬਸ ਪੜ੍ਹਾਈ ਕਰਕੇ ਵੀ ਕੁਝ ਜ਼ਿਆਦਾ ਖਾਸ ਕੀ ਹੁੰਦਾ ਹੈਗਾ ਏ ਬਸ।
ਬਸ ਉਹੀ ਨਾ ਬੰਦਾ ਬਿਜਨਸ ਤੇ ਉਹੀ ਕਰ ਸਕਦਾ ਜਿਹਦੇ ਕੋਲ ਪੈਸਾ ਹੋਏਗਾ। ਇਹ ਨਾ ਕਿ ਬਿਜਨਸ ਕਰਨ ਲਈ ਤੁਹਾਨੂੰ ਪੈਸਾ ਔਰ ਦਿਲ ਦੋਨੋ ਚਾਹੀਦਾ, ਹਨਾ ਤੁਹਾਨੂੰ ਪਤਾ ਹੈ ਕਿ ਕਿ ਅਗਰ, ਪ੍ਰੋਫਿਟ ਤਾਂ ਈ ਹੋਏਗਾ ਜੇ ਤੁਸੀਂ ਰਿਸਕ ਲੈ ਸਕਦੇ ਓ। ਅਗਰ ਤੁਸੀਂ ਕਹਿੰਦੇ ਹੋ ਅਸੀਂ ਪੈਸਾ ਲਾਣਾ ਈ ਨੀ, ਅਸੀਂ ਰਿਸਕ ਲੈਣਾ ਈ ਨਈਂ ਤੇ ਫਿਰ ਤੁਸੀਂ ਬਿਜਨਸ ਨਈਂ ਕਰ ਸਕਦੇ।
ਲੈਂਦੇ ਹੈਗੇ ਆ ਬਿਲਕੁਲ।
ਹਾਂਜੀ, ਸਹੀ ਗੱਲ ਐ।
ਡਰਦੇ ਹੈਗੇ ਆ ਉਸ ਚੀਜ਼ ਤੋਂ।
ਹਾਂਜੀ, ਬਿਲਕੁਲ ਸਹੀ ਗੱਲ ਕਹਿੰਦੇ ਵੇ ਓ। ਬਸ ਅਗਰ ਤੁਸੀਂ ਰਿਸਕ ਉਠਾ ਸਕਦੇ ਓ ਤੁਸੀਂ ਜੋਖਿਮ ਉਠਾ ਸਕਦੇ ਓ ਸਹਿਣ ਕਰ ਸਕਦੇ ਓ, ਤੇ ਤਾਂ ਈ ਤੁਸੀਂ ਬਿਜਨਸ ਕਰ ਸਕਦੇ ਓ।
ਹਾਂਜੀ-ਹਾਂਜੀ, ਇਹ ਤਾਂ ਬਿਲਕੁਲ ਸਹੀ ਗੱਲ ਐ।
ਹਾਂ, ਬਾਕੀ ਦੇਖੋ ਇਹ ਜੋ ਪੇਸ਼ੇ ਦੇ ਵਿੱਚ ਡਾਕਟਰ ਹੋ ਗਿਆ ਵਕੀਲ ਹੋ ਗਿਆ ਇਹਨਾਂ ਦੇ ਬਿਨਾਂ ਵੀ ਕਿੱਥੇ ਸਾਡਾ ਸਰਦਾ ਏ। ਇਹ ਕੋਰਸ ਵੀ ਬੜੇ ਜ਼ਰੂਰੀ ਨੇ, ਇਹਨਾਂ ਚ ਬੰਦਾ ਇੱਕ ਐ ਹਾਂਜੀ-ਹਾਂਜੀ-ਹਾਂਜੀ, ਚੰਗਾ-ਚੰਗਾ, ਠੀਕ ਏ।
ਹਾਂਜੀ ਚਲੋ ਚੰਗਾ ਸਤਿ ਸ਼੍ਰੀ ਅਕਾਲ।